ਹਮ ਆਵਾਜ ਆਈ ਨਾ ਮੇਰੇ ਕੋਲ ਤਾਂ ਆਂਦੀ ਨੀ ਆਵਾਜ਼
ਇਹ ਕੀ ਹੋ ਗਿਆ ਔਰ ਕੀ ਕਰਦੇ?
ਬਸ, ਲੰਮੇ ਪਏ ਖਾ ਪੀ ਕੇ।
ਅੱਛਾ ਕੀ ਖਾ ਲਿਆ?
ਅੱਜ ਭਿੰਡੀਆਂ ਬਣਾਈਆਂ ਸੀਂ, ਭਿੰਡੀਆਂ ਖਾਧੀਆਂ। ਰਾਤ ਨੂੰ ਆਲੂ-ਵੜੀਆਂ ਖਾਣ ਦਾ ਜੀ- ਕਰਦਾ। ਟਾਂਗਰ ਜਿਹੇ ਹੁੰਦੇ ਨੀ ਲੰਮੇ-ਲੰਮੇ ਉਹ ਵੇਖਦੇ ਕਦੇ ਇੱਥੇ ਮਿਲਦੇ ਕਿ ਨਹੀਂ?
ਮਿਲ ਜਾਂਦੇ, ਸਾਡੇ ਤਾਂ ਮਿਲ ਜਾਂਦੇ ਆ। ਪਰ ਹਾਡੇ ਬੱਚੇ ਨੀ ਖਾਂਦੇ। ਹਾਂ, ਨਾ ਵੜੀ ਖਾਂਦੇ ਆ ਆਲੂ ਨਿਊਟਰੀ ਖਾ ਲੈਂਦੇ।
ਨਿਊਟਰੀ ਹੈਗੀ?
ਨਿਊਟਰੀ ਵਾਧੂ ਪਈ ਘਰੇ ਹਾਡੇ।
ਹਾਂ ਚਲੋ, ਆਲੂ ਨਿਊਟਰੀ ਬਣਵਾ ਕੇ ਖਾਂਣੇ ਅੱਜ ਇਨ੍ਹਾਂ ਤੋਂ ਆਪਾਂ ਵੀ।
ਠੀਕ ਐ, ਚਲੋ ਵਧੀਆ ਗੱਲ ਐ। ਹੋਰ, ਕੀ ਕਰਦੇ ਬੱਚੇ?
ਹਾਂ? ਬੱਚੇ ਆ ਏ ਫੋਨ ਵੇਖਣ ਡਈ ਆ। ਸੌਂ ਕੇ ਉੱਠ ਗੀ ਐ।
ਅੱਛਾ-ਅੱਛਾ
ਪੁੱਛਣ ਡਯੀ, ਕੈਂਦੀ ਮੰਮੀ ਇਡਲੀਆਂ ਖਾਣ ਦਾ ਜੀ ਕਰਦਾ। ਮੈਂ ਇਡਲੀ, ਇੱਥੇ ਕਿੱਥੇ ਮਿਲਣੀ ਆ?
ਅੱਛਾ, ਹਾਂ ਬੱਚਾ ਫੇਰ ਜੋ ਖਾਂਦਾ ਫੇਰ ਦਿਲ ਕਰ ਈ ਆਉਂਦਾ।
ਦੀਦੀ ਕੈਂਦੀ ਮੈਂ ਤੈਨੂੰ ਦਾਲ ਚਾਵਲ ਬਣਾ ਦਿੰਣੀ ਆਂ, ਕੈਂਦੀ ਨਈਂ। ਇਹ ਭਾਲਤੀ ਬਿਹਾਰ ਦਾ ਖਾਣਾ ਜੈੜਾ ਉੱਧਰ ਖਾਂਦੀ ਰਈ ਐ।
ਅੱਛਾ, ਚੱਲ ਕੋਈ ਨੀਂ ਇਟਲੀਆਂ ਬਣਾ ਦੋ ਘਰੇ ਬਣ ਜਾਂਦੀਆਂ ਵਦੀਆ।
ਵੇਖਦੇ ਹੁਣ ਜੇ ਕੱਲ੍ਹ ਨਿਕਲਗੇ ਤੇ ਉੱਥੇ ਜਾ ਕੇ ਫੇਰ ਮਿਲ ਜਾਣਗੀਆਂ। ਕਿਤੇ ਨਾਂ ਕਿਤੇ ਹੋਟਲ-ਹਾਟਲ ਤੋਂ।
ਅੱਛਾ, ਹੋਟਲ ਤੋਂ ਮਿਲ ਜਾਂਦੀਆਂ?
ਹਾਂ ਹੋ ਸਕਦਾ ਮੋਲ-ਮੂਲ ਚੋਂ ਮਿਲ ਈ ਜਾਂਦੀਆਂ, ਬੋਤ ਸਾਈਡ। ਲਾਗੇ ਐਥੈ ਵਨ ਹੈਗਾ ਮੋਲ ਉੱਥੇ ਘਮਾਂ ਲਿਆਓਂ ਉੱਥੇ ਮਿਲਜੂ। ਫਿਰ ਖਾਲੂਗੀ।
ਜਿੱਥੇ ਆਏ ਜੋ ਓਨਾਂ ਨੂੰ ਕੋ ਇਟਲੀਆਂ ਬਣਾ ਕੇ ਖਾਵਾਓ ਸਾਨੂੰ।
ਆਹੋ। ਬਣ ਜਾਂਦੀਆ ਮੇਰੀ ਪਨੇਵੀਂ ਬਣਾ ਲੈਂਦੀ ਆ। ਓ ਨਾਂ ਓਦੇ ਚ ਕੁੱਕਰ ਚ ਬਣਾ ਲੈਂਦੀ ਕੋਲੀਆਂ ਰੱਖ-ਰੱਖ ਕੇ। ਕੁੱਕਰ ਚ ਪਾਣੀ ਪਾ ਕੇ ਤੇ ਏਦੇ ਚ ਕੌਲੀਆਂ ਨਿੱਕਿਆ-ਨਿੱਕਿਆਂ ਰੱਖ ਲੈਂ ਤੇ ਓਦਚ ਪਾ ਲੈਂਦੀ ਬੈਟਰ ਚ। ਤੇ ਸੀਟੀ ਲਵਾ ਲੈਂਦੀ ਐ, ਭਾਂਡਾ ਤਾਂ ਹੈ ਨੀਂ ਓਨਾਂ ਕੋਲ ਇਟਲੀ ਵਾਲਾ, ਪਰ ਓਚ ਬਣਾ ਲੈਂਦੀ ਐ।
ਹਂ, ਨਈਂ ਸਾਡੇ ਘਰ ਤੇ ਭਾਂਡਾ ਵੀ ਹੈਗਾ, ਅਸੀਂ ਬਣਾ ਵੀ ਲੈਂਣੇ। ਟਰਾਈ ਮਾਰਦੇ ਏਦੇ ਚ ਜੇ ਬਣ ਗੀਆਂ ਤੇ ਬਣਾ ਲੈਂਣੇ ਆ।
ਨਾ ਏਡੀ ਛੇਤੀ ਤੇ ਕਿੱਥੋਂ ਬਣਦੀਆਂ ਤੇ ਪਿਆਉਣੇ ਪੈਂਦੇ ਚੌਲ ਪਹਿਲਾਂ ਦੇ। ਪਰ ਇੱਥੇ ਤਾਡੇ ਦਾਲ ਮਿਲ ਜਾਂਦੀ ਓਹੋ, ਸ਼ਿਲਕਿਆਂ ਆਲੀ ਬਿਨਾਂ ਛਿੱਲਕਿਆਂ ਦੀ ਇਡਲੀ ਵਾਲੀ, ਅੱਛਾ।
ਵਾਧੂ ਮਿਲ ਜਾਂਦੀ। ਦਾਲ ਈ ਮਿਲ ਜਾਂਦੀ ਆ, ਫੇਰ ਬਣਾ ਵੀ ਲਈ ਦੀਆਂ ਵਾਂ। ਡੋਸੇ ਵੀ ਬਣਾ ਲਯੀ ਦੇਆ।
ਅੱਛਾ, ਓਹੀ ਮੈਂ ਸੋਚਦੀ ਸੀ ਪਤਾ ਨੀਂ ਈਧਰ ਦਾਲ ਮਿਲਦੀ ਕਿ ਨਈਂ ਉੱਧੋਂ ਇਟਲੀਆਂ ਵਾਲੀ ਔਹੋ ਜੀ।
ਨਈਂ ਨਈਂ ਮਿਲ ਜਾਂਦੀ, ਸਭ ਕੁਛ ਮਿਲ ਜਾਂਦਾ।
ਫਿਰ ਤਾਂ ਵਧੀਆ ਬਣਾਇਆ ਕਰਾਂਗੇ ਤੇ। ਏ ਤਾਂ ਆਪੋ, ਅੱਛਾ
ਜਦੋਂ ਦਿਲ ਕਰੇ ਬਣਾ ਲਈ ਦੇ।
ਤਾਂ ਆਪ ਵੀ ਇਟਲੀ ਡੋਸੇ ਵਾ ਤੂੰ ਬਣਾ ਲੈਦੀ ਫੇਰ ਤਾਂ ਵਧੀਆ ਮੋਜਾਂ ਲਗ ਜਾਣਗੀਆਂ, ਤੈਨੂੰ ਬਣਾ ਲਿਆ ਕਰਨੀ ਆ ਆਪੇ ਈ। ਮੈ ਵਾ ਸਾਂਬਰ ਵੀ ਬਣਾ ਕੇ ਦਿੰਦੀ ਹੁੰਦੀ ਇਹਨੂੰ ਤੇ ਬਾਕੀ ਇਡਲੀ ਆਪੇ ਬਣਾਂਦੀ ਐ, ਫੇਰ ਉਹ ਬਣਾਉਂਦੀ ਕਪਾਂ ਨੂੰ ਹਾਂ, ਤਾਂ ਨੀਂ ਓ ਬਣਾ ਲੈਂਦੀ ਤੂੰ ਊਤਪਮ ਉਹ ਬਣਾ ਲਤੀ ਹੁੰਦੀ। ਆਨੂੰ ਮੈ ਆਖਣ ਡੇ ਸੂਜੀ ਦੇ ਵਿਚ ਪਤਾ ਨੀ, ਦਹੀ ਦੂਹੀ ਜਾਂ ਪਾ ਕੇ ਮੈਦਾ ਪਾਕੇ, ਉਹਨੂੰ ਮਿਕਸੀ 'ਚ ਗ੍ਰਾਇੰਡ ਕਰਕੇ ਤੇ ਵਿਚ ਪਿਆਜ ਕੱਟ ਲੈਦੀ ਆ, ਕੋਈ ਸਬਜ਼ੀ ਜਿਵੇ ਹਾਂ ਨਹੀ, ਮੋਟੇ- ਮੋਟੇ ਹਾਂ-ਹਾਂ ਆਹੋ, ਉਹੀ ਉਤਪਾਮ ਉਹਨੂੰ ਕਹਿ ਦਿਦੇ ਨਾਲ ਚਣੇ ਦਾਲ ਦੀ ਚਟਨੀ ਉਹ ਵੀ ਸਵਾਦ ਲੱਗਦੇ, ਸੋਸ ਆਹੋ ਸੋਸ ਨਾਲ ਵੀ ਖਦੇਦੇ ਆ ਉਹਦੇ ਨਾਲ ਵੀ
ਹੂ, ਅਸੀ ਬਣਾ ਲੇ ਸਾਡੇ ਬੱਚੇ ਪਸੰਦ ਕਰਦੇ ਹੋਰ ਨਹੀ ਹੈ। ਜੀ ਹੋਰ ਕੀ ਕਰਦੇ ਲਮੇ ਪਏ ਤੇ ਬੈਠੇ।
ਲਮੇ ਪਏ ਬਸ
ਤੁਹਾਡੀ ਸੱਸ ਕੀ ਕਰਦੀ? ਅੱਛਾ।
ਕੇ ਵੇਖਣ ਡਈਏ। ਲੰਮੇ ਪਏ ਸਾਰੇ ਆਹੋ ਰਾਤ ਨੂੰ ਏਸੀ 'ਚ ਠੰਢ ਲਗਦੀ, ਤੇ ਇਹ ਰਹੀ ਤੇ ਮੇਰੀ ਕੁੜੀ ਤੇ ਕੰਬਲ ਦੇ ਜਾਦੀ ਆ, ਆ ਕੇ ਆਪਦਾ ਸੜਾ ਜਹਾ ਇਹ ਮੁੜ ਕੇ ਮੈਨੂੰ ਇਸ਼ਾਰੇ ਕਰਦੀ ਰਹਿਦੀ ਆ।
ਹੂੰ।
ਮੇਰੇ ਤੇ ਕੰਬਲ ਪਾਤਾ ਰਾਤ ਅਸੀ ਕੀ ਕੀਤਾ ਉਹਦੇ ਕੰਬਲ ਚੁੱਕ ਕੇ ਲਕੋ ਤੇ ਤੇ ਉਹਦੇ ਉਤੇ ਰਜਾਈ ਦੇਤੀ, ਅਸੀ ਮੈ ਲਾਦੀ ਹਾਂ, ਟੋਪੀ ਪਾ ਪਾ ਕੇ ਘੁੰਮੂ ਰਜਾਈ ਲਊਗੀ, ਕਿੱਡਾ ਇਹਦਾ ਸਿਆਲ ਆਇਆ ਨ ਭਾਅ ਦਾ
ਅੱਛਾ, ਮੇਰੀ ਸੱਸ ਨਹਾ ਕੇ ਗਰਮ ਸੂਟ ਪਾਈ ਫਿਰਤੀ
ਬਹੁਤੀਆਂ ਭੈੜੀਆਂ ਸੱਸਾਂ ਜ ਚੱਲਦੀਆਂ
ਬਹੁਤੀਆ ਜਿਆਦੀਆਂ ਤੁਹਾਡੀ ਟੋਪੀ ਪਾਈਦੀ ਮੇਰੀ ਗਰਮ ਸੂਟ ਪਾ ਕੇ ਬੈਠੀ।
ਦੱਸ ਕਿੱਧਰ ਇਹਦਾ ਸਿਆਲ ਆਇਆ, ਤੇ ਭਦਾ
ਹੋਰ, ਘੋੜੇ-ਘੋੜੇ ਗਰਮੀ ਨਾਲ ਜਾਨ ਨਿਕਲ ਡਈ
ਅੱਗੇ, ਮੈ ਭਣੇ ਮੈਨੂੰ ਫੋਟੋ ਪਾਈ ਇਹਦੀ ਮੈ ਕਿਹਾ ਮੇਰੀ ਸੱਸ ਨਾ ਟੋਪੀ ਲੈਕੇ ਘੁੰਮਦੀ ਹੈ। ਤੇ ਕਹਿਦੀ ਹਾਏ, ਮਾਸੀ ਮੈਨੂੰ ਵੀ ਵਿਖਾਈ ਵੀਡੀਓ ਪਾਈ ਉਹਦੀ। ਮੈ ਪਾਈ ਤੇ ਕਹਿਦੀ ਹਾਏ-ਹਾਏ ਮਾਸੀ ਸ ਚੀਲ ਟੋਪੀ ਲਈ ਹੋਈ ਹੈ।
ਤੇ ਹੋਰ ਹੂੰ, ਦੱਸ
ਆ ਦੋ ਕੰਬਲ ਰਖਿਆ ਤੇ ਇਕ ਇਹਦੇ ਤੇ ਦੇਜੂਗੀ, ਉਹ ਪਰੇ ਕਰਾਂਗੇ ਅਸੀ ਫਿਰ ਦੂਜਾ ਦੇਦੂ ਉਤੇ
ਅਛਾ।
ਤੇ ਉਸ ਤੋਂ ਬਾਅਦ ਆਪ ਏਡੇ ਭਾਰੀ ਰਜਾਈ ਚੁੱਕ ਕੇ ਲਿਆਉਗੀ। ਆਪਦੀ ਤੇ ਰਜਾਈ ਲਊਗੀ, ਫਿਰ
ਅਛਾ, ਲੈ ਬਸ, ਚਲੋ ਠੀਕ ਹੈ। ਕੋਈ ਨੀ ਹਾਂ, ਫੇਰ ਕਰਾਂਗੀ। ਮੈ ਉਹ ਹਾਂ, ਓਕੇ ਬਾਏ।